ਵਧੀਆ ਮਨਰੂਪ ਤੂੰ ਦੱਸ ਕਿਵੇ ਆਂ?
ਮੈਂ ਵੀ ਠੀਕ ਹੈਗਾ ਤੂੰ ਬਹੁਤ ਚੰਗਾ ਕੀਤਾ ਫੋਨ ਕਰ ਲਿੱ -। ਮੈਂ ਬਸ ਹੁਨੇ ਨਾ ਆਮ ਦੇ ਕਰੀਮ ਬਨਾਨ ਨੂੰ ਸੋਚ ਰਈ ਸੀ ਤੇ ਮੈਂ ਤੈਨੂੰ ਹੁਨੇ ਫੋਨ ਕਰਨ ਈ ਵਾਲੀ ਸੀ। ਕਿਉਂਕਿ ਮੈਨੂੰ ਪਤਾ ਤੂੰ ਬਹੁਤ ਚੰਗੀ ਬਨਾਨੀ ਹੈਗੀ ਏ ਮੈਂ ਕਿਆ ਚਲ ਬਨਾਉ ਵੇਲੇ ਘਰ ਤੇਰਾ ਵੀ ਤਰੀਕਾ ਪੁੱਛ ਲਾਂ ਤੇਰੇ ਤਰੀਕੇ ਨਾਲ ਬਨਾ ਲਾ। ਤੇ ਮੈਂ ਬਸ ਪੂਰੀ ਤਿਆਰੀ ਕਰਕੇ ਨਾ ਸਮਾਨ ਸਮੂਨ ਰੱਖਿਆ ਸੀ ਤੇ ਦੇਖ ਲੈ ਦਿਲ ਨੂੰ ਦਿਲ ਨਾਲ ਚਾ ਆਦੀ ਆ ਤੇ ਤੂੰ ਆਪੇ ਫੋਨ ਕਰ ਦਿੱਤਾ ਕਿ ਮੈਂ ਦੱਸਨੀ ਆ।
ਅੱਛਾ ਤੁਸੀਂ ਤਾਂ ਗਰਮੀ ਦਾ ਲੋਭ ਲੈ ਰਏ ਓ ਫੇਰ ਐਸਕਰ੍ਰੀਮਾਂ ਬਣਾ ਕੇ ਖਾ ਰਹੇ ੳ। ਅੱਛਾ ਮੈਨ ਤ ਪੁੱਛਣ ਵਾਸਤੇ ਤੂੰ ਫੋਨ ਕੀਤਾ ਮੈਨੂੰ ਖਾਉਣ ਵਾਸਤੇ ਨੀ ਫੋਨ ਕੀਤਾ ਤੂੰ ਕਿਵੇ
ਨਹੀਂ ਨਹੀਂ ਉਹ ਤਾਂ ਹੈਗਾ ਹੀ ਹੈਗਾ ਹੁਨ ਜਿਹੜੇ ਮਾਸਟਰ ਜੀ ਹੁੰਦੇ ਗ ਨੇ ਜਿਨਾਂ ਨੇ ਸਿਖਾਇਆ ਟੈਸਟ ਤਾਂ ਉਹੀਓ ਕਰਨਗੇ ਨਾ। ਤੇ ਫਿਰ ਮਾਸਟਰਾਨੀ ਜਿਹਨੂੰ ਤਾਂ ਸਿਖਾਆਨੀ ਤੇ ਫਿਰ ਅਸੀਂ ਉਹਨਾ ਨੂੰ ਖਲਾਨੀ ਖਲਨੀ
ਕਿ ਮਾਸਟਰ ਜੀ ਤੁਸੀਂ ਆਇਓ ਵੀ ਖਾਣ ਤੁਸੀਂ ਤਾਂ ਸਿਰਫ ਐਵੇਂ ਕਿਆ ਵੀ ਸਾਨੂੰ ਸਿਖਾ
ਹਾਲੀ ਤਾਂ ਸਾਡਾ ਪੂਰੇ ਹੀ ਨਹੀਂ ਹੋਈ ਸੀ ਗੱਲ ਅਸੀਂ ਤਾਂ ਅਗਲੀ ਗੱਲ ਕਹਿਨੀ ਸੀ।
ਅੱਛਾ।
ਚਲੋ ਹੁਨ ਤੁਸੀਂ ਸਾਨੂੰ ਦੱਸੋ?
ਹਾਂ ਮੈਂ ਦੱਸਦੀ ਆ ਹਾਂ ਹਾਂ ਤੂੰ ਨਾ ਦੋ ਪ ਤੇ ਅੰਬ ਲੈ ਲੀ ਜਿਹੜੇ ਵੱਡੇ ਵਾਲੇ ਅੰਬ ਨਹੀਂ ਹੁੰਦੇ
ਹਾਂ ਸਫੈਦ
ਹਾਂ ਹਾਂ ਉਹ ਹਾਂ ਹਾਂ ਉਹਨਾਂ ਚ ਜ਼ਿਆਦਾ ਵਧ ਵਧੀਆ ਬਨ ਜਾਂਦੇ ਨੇ ਤੇ ਇੱਕ ਨਾ ਇੱਕ ਕੱਪ ਕਰੀਮ ਦਾ ਲੈ ਲੀ ਤੂੰ
ਅੱਛਾ ਕ ਕਰੀਮ ਕੇੜੀ ਲੈਨੀਂ ਹੈਗੀ ਅਮੂਲ ਦੀ ਲੈ ਲੀਏ
ਹਾਂ ਹਾਂ ਅਮੂਲ ਦੀ ਅਸੀਂ ਤਾਂ ਅਮੂਲ ਦੀ ਇਸਤੇਮਾਲ ਕਰਦੇ ਨੇ ਬਾਕੀ ਜੇੜੀ ਤੈਨੂੰ ਸਈ ਲੱਗੇ ਓ ਲੈ ਠੀਕ ਏ ਤੇ ਅੱਧਾ ਕੱਪ ਤੂੰ ਜੇੜਾ ਸੁੱਕਾ ਪਾਡਰ ਹੁੰਦਾ ਦੁੱਧ ਦਾ
ਪਾਊਡਰ ਆਹੋ-ਆਹੋ-ਆਹੋ ਹਾਂ
ਠੀਕ ਐ ਤੇ ਜੇੜੀ ਵਨੀਲਾ ਆਲੀ ਆਈਸ ਕਰ੍ਰੀਮ ਹੁੰਦੀ ਹੈ ਮੈਂ ਤਾਂ ਓਹੀ ਪਾਂਦੀ ਆ ਮੈਨੂੰ ਤਾਂ ਵਨੀਲਾ ਈ ਬੋਤ ਪਸੰਦ ਐ।
ਅੱਛਾ ਤੇ ਫੇਰ ਅਸੀਂ ਅਗਰ ਕੋ ਦਿਨ ਹੂੰ ਹਾਂ ਓਹੀਓ ਚੱਲੇਗੀ ਏਦੇ ਚ ਨਾ ਹਾਂ, ਹਾਂ।
ਮਤਬ ਥੋੜੀ ਲੈਨੀ ਐ ਕਿਉੰਕਿ ਆਪ ਕਰੀਮ ਤੇ ਜਮਾ ਹੀ ਰਹੇ ਨੇ। ਇੰਨੀ ਜਾਦਾ ਤੇ ਚਾਈਦੀ ਨੀ ਹੈਗੀ ਥੋੜੀ ਜੀ ਚਾਈਦੀ ਏ ਇਕ ਛੋਟਾ ਕੱਪ ਮੰਗਾ ਤੇ ਓਦੇ ਵਿੱਚ ਪਾ ਲੀ ਠੀਕ ਏ ਤੇ ਫੇਰ ਤੂੰ ਕੀ ਕਰਨਾ ਪਹਿਲਾਂ ਤਾਂ ਅੰਬਾ ਨੂੰ ਚੀਰ ਲੀ ਓਦਾ ਛਿਲਕ ਤਾਰ ਲੀ ਠੀਕ ਏ ਫੇਰ ਤੂੰ ਓਨਾ ਨੂੰ ਕੱਟ ਲੀ ਅੰਬਾਂ ਨੂੰ ਜੇੜੀ ਕਰੀਮ ਏ ਓਨੂੰ ਦੋ ਤਿੰਨ ਮਿੰਟ ਵਸ ਗ੍ਰੈਂਡਰ ਨਾਲ ਓਨੂੰ ਗ੍ਰੈਂਡ ਕਰ ਲਈ
ਆਹੋ-ਆਹੋ ਪੀਕਸ ਬਨਾ ਲਾਂਗੇ ਨਾ ਹਾਂ ਹਾਂ ਫਲੱਫੀ ਹੋ ਜਾਏਗੀ ਨਾ ਹਵਾ ਭਰ ਜਾਂਦੀ
ਹਾਂ-ਹਾਂ ਤੇ ਫੇਰ ਤੂੰ ਕਰੀਮ ਨੂੰ ਉ ਕਰੀਮ ਜੇ ਤੂੰ ਗ੍ਰੈਂਡਰ ਨਾਲ ਗ੍ਰੈਂਡ ਕਰ ਲੇਗੀ ਤਿੰਨ ਚਾਰ ਮਿੰਟ ਕਰ ਲੀ ਬਸ ਤੇ ਓਦੇ ਵਿੱਚ ਤੂੰ ਜੇੜਾ ਦੁੱਧ ਦਾ ਪੋਡਰ ਐ ਤੂੰ ਓ ਪਾ ਦੀ ਓਦੇ ਵਿੱਚ ਫੇਰ ਦੁਬਾਰਾ ਗ੍ਰੈਂਡ ਕਰਕੇ ਓਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈ। ਜਦੋਂ ਸਾਰਾ ਕੁੱਛ ਮਿਕਸ ਹੋਜੇਗਾ ਓਦੇ ਵਿੱਚ ਈ ਅੰਬ ਪਾ ਕੇ ਐਨ ਵਦੀਆ ਮਿਕਸ ਕਰ ਲੀ
ਠੀਕ ਏ।
ਤੇ ਜਦੋਂ ਐਨ ਮਿਕਸਰ ਓਨਾਂ ਤੋਂ ਤਿਆਰ ਹੋਜੇਗਾ ਓਦੇ ਚ ਤੂੰ ਅ ਜਿਵੇਂ ਸਵਾਦ ਲੱਗਦੇ ਨੇ ਨਾ ਏ ਜਿਵੇਂ ਪਿਸਤਾ ਪਾ ਲੈਂਦੇ ਨੇ ਅਸੀਂ ਬਦਾਮ ਕਾਜੂ ਐਨ ਵਦੀਆ ਕੱਟ ਕੇ ਪਾ ਲੈਂਦੇ ਨੇ ਮੈਂ ਤਾਂ ਮੈਨੂੰ ਬੜੇ ਪਸੰਦ ਨੇ ਤਾਂ ਕਰਕੇ ਮੈਂ ਸਾਰੇ ਡਰਾਈ ਫਰੂਟ ਜਿੰਨੇ ਵੀ ਨੇ ਕਿਸ਼ਮਿਸ਼ ਆਹ ਸਾਰੀ ਚੀਜ਼ਾਂ ਮੈਂ ਪਾਂਦੀ ਆ ਅਖਰੋਟ ਨੂੰ ਵੀ ਕੁੱਟ-ਕੁੱਟ ਕੇ ਪਾ ਲੈਣ।
ਵਦੀਆ ਵਦੀਆ ਹਾਂ ਐ ਤਾਂ ਕਿਨੂੰ ਨੀ ਪਸੰਦ ਹੈਗੇ ਅਸੀਂ ਵੀ ਸਾਰੇ ਪਾਣੇਗੇ ਨਾ ਮੈਂ ਸਾਰੇ ਸਮਾਨ ਦੀ ਪਰ ਮੈਂ ਕਿਆ ਤੇਰਾ ਵੀ ਤਰੀਕਾ ਪੁੱਛ ਲਾ ਹਾਂ। ਤੇ ਮੈਨੂੰ ਲੱਗਦਾ ਗ ਪਹਿਲੇ ਨਾ ਅੰਮ ਨੂੰ ਨਾ ਅਲੱਗ ਨਾਲ ਕਰ ਲਈਏ ਬੀਟ ਤੇ ਜੇ ਮਲਾਈ ਨੂੰ ਤੇ ਫੇਰ ਮਿਲ ਪਾਊਡਰ ਨੂੰ ਐ ਸਾਰੀ ਚੀਜ਼ਾਂ ਨੂੰ ਵਾਰ-ਵਾਰ ਅਸੀਂ ਬੀਟ ਕਰਦੇ ਜਾਵਾਂਗੇ ਨਾ ਏਦਾ ਤਾਂ ਮੱਖਣ ਬਨ ਜਾਨਾ ਐ।
ਹਾਂ।
ਤੇ-ਤੇ ਓਫਿਰ ਗਰਮ ਵੀ ਹੋ ਜਾਂਦੀ ਗੇ ਵਾਰ-ਵਾਰ ਕਰਨ ਨਾਲ ਤੇ ਐਨੂੰ ਪੇਲੇ ਅਲੱਗ ਨਾ ਅਮਾ ਨੂੰ ਅਲੱਗ ਨਾ ਹਾਂ ਹਾਂ ਤੇ ਇਹਨੂੰ ਥੋੜਾ ਜਿਹਾ ਬੀਟ ਆਮ ਨੂੰ ਅਲੱਗ ਕਰ ਲਾਂਗੇ ਤੇ ਐਨੂੰ ਵੀ ਬੀਟ ਕਰਦੇ ਓਏ ਇੱਕ ਹੋਰ ਵੱਡੇ ਬਰਤਨ ਇਸ ਨਾ ਨੀਚੇ ਬੜੀ ਸਾਰੀ ਬਰਫ਼ ਵੀ ਲੈਣੀ ਚਾਹੀਦੀ ਹੈਗੀ ਐ ਨਹੀਂ ਤਾਂ ਐ ਤਾਂ ਦਰਦ ਤਾਂ ਹੋ ਕੇ ਗਰਮ ਹੋ ਕੇ ਪਿਘਲ ਜਾਏਗੀ ਇੰਨੀ ਓਦੇ ਅੰਦਰ ਹੀਟ ਹੁੰਦੀ ਹੈਗੀ ਨਾ ਤੇ ਇਸ ਵਾਸਤੇ ਏਨੂੰ ਤਾਂ ਬੜੇ ਧਿਆਨ ਨਾਲ ਹੀ ਕਰਨਾ ਹੁੰਦਾ ਬੀਟ ਨਾ ਤੇ ਬਾਕੀ ਆ ਤੇਰਾ ਮੈਨੂੰ ਐ ਠੀਕ ਲੱਗਿਆ ਆਈ ਮਿਲਕ ਪਾਊਡਰ ਆਲਾ ਨਾ ਮੈਂ ਤਾਂ ਨੀ ਪਾਂਦੀ ਸੀ ਪਰ ਮੇਰੇ ਕੋਲ ਪਿਆ ਹੈਗਾ ਐ ਵੀ ਮੈਂ ਪਾ ਲਾਂਗੀ। ਹਾਂ ਤੇ ਠੀਕ ਹੈਗਾ ਹੂੰ ਨਈ ਵਧੀਆ ਬਣੇਗੀ ਮੈਨੂੰ ਪਤਾ ਈ ਚੱਲ ਰਿਆ।
ਪਤਾ ਕਿ ਅਸੀਂ ਨਾ ਇੱਕ ਮਿਲਕ ਪੋਡਰ ਲੈ ਕੇ ਆਂਦੇ ਨੇ ਓਦਾ ਨਾਮ ਭੁੱਲ ਗੀ ਓ ਬੋਤ ਵਦੀਆ ਜਿਵੇਂ ਆਈਸ ਕਰ੍ਰੀਮ ਵਗੈਰਾ ਵਾਸਤੇ ਨਾ ਅਸ ਕੀ ਓ ਲੈ ਕੇ ਆਂਦੇ ਨੇ ਤੇ ਬੋਤ ਵਧੀਆ ਬਣ ਜਾਂਦੀ ਐ ਯਾਰ ਐਵੇਂ ਨੀ ਹੁੰਦਾ ਜਿਵੇਂ ਕੈ ਦਿੰਦੇ ਨੇ ਕਈ ਵਾਰੀ ਵੀ ਸੁੱਕਾ ਦੁੱਧ ਖਰਾਬ ਈ ਨਈ ਕਈ ਵਾਰੀ
ਹਾਂ, ਨਾ-ਨਾ, ਨਈ-ਨਈ ਹਾਂ ਵਦੀਆ-ਵਦੀਆ ਬਣਦੀ ਹੈਗੀ ਉਹਦੇ ਨਾਲ ਨਾ।
ਆਪਾਂ ਬਾਹਰੋਂ ਆਈਸਕ੍ਰੀਮਾਂ ਲੈਂਦੇ ਨੇ ਉਹਨਾਂ ਚ ਸਾਨੂੰ ਪਤਾ ਥੋੜ੍ਹੀ ਏ ਵੀ ਕੀ ਪਾਇਆ ਕੀ ਨਹੀਂ ਪਾਇਆ?
ਦੇ ਅੰਦਰ ਨੱਬੇ ਪ੍ਰਸੈਂਟ ਤਾਂ ਚੀਨੀ ਹੁੰਦੀ ਤੇ ਬਾਕੀ ਕੇ ਹਵਾ ਚੀਨੀ ਤੇ ਹਵਾ ਹੀ ਹੁੰਦੀ ਗੇ ਉਹਦੇ ਅੰਦਰ ਤਾਂ ਦੁੱਧ ਬੁੱ ਤਾਂ ਬਹੁਤ ਮਾੜਾ ਮੋਟਾ ਹੀ ਹੁੰਦਾ ਹੈਗਾ ਘਰ ਦੀ ਜਿਹੜੀ ਹੈਗੀ ਆ ਉਹਦੇ ਅੰਦਰ ਜ਼ਿਆਦਾ ਚੀਜ਼ਾਂ ਵਧੀਆ ਹੁੰਦੀ ਏ
ਹਾਂ ਤੇ ਨਾ ਯਾਰ ਘਰਦੀ ਆਈਸਕ੍ਰੀਮ ਨਾਲ ਬੜੀ ਸਵਾਦ ਲੱਗਦੀ। ਸੱਚੀ ਤੇ ਦੁੱਧ ਵਾਲੀ ਵੀ ਜਿਵੇਂ ਪਹਿਲਾਂ ਘਰ ਦੁੱਧ ਵਾਲੀ ਬਣਾਉਂਦੇ ਸੀ ਵੇਖੀ ਕਿੰਨੀ ਸਵਾਦ ਲੱਗ
ਹਾਂ ਉਹ ਪਰ ਇਹ ਹੁੰਦਾ ਸੀ ਕਿ ਉਹਦੇ ਅੰਦਰ ਜਿਹੜੇ ਖਰੋ ਪਹਿਲੇ ਜਮਾਓ ਨਾ ਉਹਦੇ ਅੰਦਰ ਬੜੀ ਸਾਰੀਵੇਂ ਲੱਗਦਾ ਨਾ ਬਰਫ਼ ਬਹੁਤ ਜ਼ਿਆਦਾ ਹੈਗੀ! ਬਾਜ਼ਾਰ ਵਰਗੀ ਨਹੀਂ ਬਣਦੀ ਹੁੰਦੀ ਸੀ ਤੇ ਫੇਰ ਇਹ ਸਾਰਿਆਂ ਨੂੰ ਮਿਕ- ਇਸ ਕਰਕੇ ਅਮਾ ਨੂੰ ਕਰਕੇ ਫੇਰ ਤੂੰ ਕੀ ਕਰਨਾ ਆਪਣਾ ਅਗਲਾ ਤਾਂ ਦੱਸ
ਹਾਂ ਫੇਰ ਅਪਾਂ ਤਾਂ ਅਪਣੀ ਗੱਲਾਂ ਚ ਹੀ ਲੱਗ ਗਏ ਸੀ ਹੈਨਾ। ਹੂੰ ਫੇਰ ਜਦੋਂ ਤੂੰ ਮਿਕਸ ਕਰ ਲੇਗੀ ਚੰਗੀ ਤਰ੍ਹਾਂ ਐਨ ਵਦੀਆ ਮਿਕਸ ਕਰਕੇ ਨਾ ਕਿਸੇ ਜਿਹੜੇ ਵੀ ਭਾਂਡੇ ਚ ਤੂੰ ਕੰਟੇਨਰ ਚ ਪਾਊਗੀ ਵਦੀਆ ਕੰਟੇਨਰ ਲਈ ਜਿਹੜਾ ਇਹ ਜਿਵੇਂ ਜਿਹਦੇ ਚੇ ਹਵਾ ਨ ਜਾਵੇ ਐਵੇਂ ਦਾ ਲਈ ਫੇਰ ਜ਼ਿਆਦਾ ਵਦੀਆ ਬਣਦੀ ਐ ਫੇਰ ਤੂੰ ਉਹਨੂੰ ਛੇ ਤੋਂ ਅੱਠ ਘੰਟੇ ਲਈ ਫ਼ਰੀਜ਼ ਚ ਰੱਖਦੀ ਅਸੀਂ ਤਾਂ ਪਤਾ ਕੀ ਕਰਦੇ ਹਾਂ ਦੇਖ ਜੇ ਦਿਨ ਚ ਰੱਖਦੇ ਨੇ ਫੇਰ ਤਾਂ ਸਬਰ ਈ ਨੀ ਆਂਦਾ। ਐ ਹੁੰਦਾ ਕਦੇ ਐਸ ਕਰੀਮ ਜੰਮੇ ਬਾਰ ਬਾਰ ਵੇਖੀ ਜਾਣਾ ਪਾਗਲਾਂ ਵਾਂਗੂ ਹੈਂ ਤੇ ਅਸੀ ਤਾ ਰਾਤ ਨੂੰ ਰੱਖ ਕੇ ਸੋ ਜਾਂਦੇ ਆ ਯਾਰ ਤੇ ਬਸ ਆਪਣਾ ਸਵੇਰੇ ਫੇਰ- ਉਹ ਤੋਂ ਬਾਅਦ ਜਦੋਂ ਮਰਜੀ‌ ਖਾ ਲੋ ਫਿਰ ਤੇ ਸਬਰ ਹੁੰਦਾ ਹੈ ਹਾਂ ਨਹੀਂ ਹਾਂ ਨਹੀਂ ਤੇ ਨਾ ਜੇ ਦਿਨ ਚ ਆਈਸਕ੍ਰੀਮ ਬਣਾ ਲਈਏ ਨਾ ਫੇਿਰ ਤਾਂ ਸਾਰਾ ਦਿਨ ਕੱਟਣਾ ਔਖਾ ਹੋ ਜਾਂਦਾ। ਜਿਵੇਂ ਪਤਾ ਨਹੀਂ ਕਿਹੜੀ ਮੁਸੀਬਤ ਪੈ ਗਈ ਏ ਸਾਡੇ ਕੋਲ
ਹਾਂ ਤੇ ਤੂੰ ਦੱਸ ਦੋ ਇਹਦੇ ਅੰਦਰ ਫਰ ਚੀਨੀ ਤਾਂ ਪਾਈ ਨੀ ਹੈਗੀ ਇਹਦੇ ਅੰਦਰ
ਹਾਂ ਯਾਰ ਸੱਚ ਹਾਂ ਚੀਨੀ ਤੂੰ ਪਾ ਸਕਦੀ ਏ- ਜੇ ਅੰਬ ਜ਼ਿਆਦਾ ਮਿੱਠੇ ਨੇ ਕਈ ਵਾਰੀ ਆਪਾਂ ਖਾਂਦੇ ਨੀ ਨਾ ਤਾਂ ਕਰਕੇ
ਹਾਂ ਪਰ ਆਇਸ- ਕ੍ਰੀਮ ਤਾਂ ਮਾੜੀ ਚੀਨੀ ਤੇਜ਼ ਚੰਗੀ ਲੱਗਦੀ ਹੈਗੀ ਏ ਠੰਡੀ ਚੀਜ਼ਾਂ ਤਾਂ ਉਹ ਤਾਂ ਥੋੜੀ ਜਿਹੀ ਤਾ-
ਤੂੰ ਮੈਨੂੰ ਰੈਸਿਪੀ ਪੁੱਛਣ ਲੱਗੀ ਸੀ ਅੱਧੀ ਤਾਂ ਤੂੰ ਮੈਨੂੰ ਹੀ ਦੱਸ ਤੀ
ਨਾ-ਨਾ ਕੋਈ ਗੱਲ ਨੀ ਉਹਦੇ ਚ ਕੇ ਗ ਪਤਾ ਕੀ ਹੁੰਦਾ ਇੱਕ ਵੀ ਨਵਾਂ ਨੁਕਤਾ ਪਤਾ ਚੱਲ ਜਾਂਦਾ ਹੈਗਾ ਨਾ ਉਹਦੇ ਨਾਲ ਸਵਾਦ ਨਵਾਂ ਹੋ ਜਾਂਦਾ ਤਾਂ ਸਾਨੂੰ ਲੱਗਦਾ ਅਸੀਂ ਨਵੀਂ ਚੀਜ਼ ਬਣਾਈ ਏ! ਇਸ ਵਾਸਤੇ ਆਪਸ ਨਾਲ ਤੇ ਡਿਸਕਸ ਕਰਨ ਨਾਲ ਬਹੁਤ ਹੀ ਵਧੀਆ ਹੁੰਦਾ ਚਾਹੇ ਕਿੰਨਾ ਵੀ ਆਂਦਾ ਹੋਏ ਨਾ ਕਿਸੇ ਦਾ ਤਰੀਕਾ ਨਵਾਂ ਹੁੰਦਾ ਤਾਂ ਨਵੀਂ ਗੱਲ ਪਤਾ ਚੱਲਦੀ ਚੱਲਦੀ ਹੈਗੀ ਨਹੀਂ ਤਾਂ ਮੈਂ ਤਾਂ ਉਵੇਂ ਬਣਾਉਣ ਲੱਗੀ ਸੀ ਤਾਂ ਮੈਂ ਬਣਾਣ ਤੋਂ ਪਹਿਲਾਂ ਤੁਹਾਨੂੰ ਯਾਦ ਕੀਤਾ ਮੈਂ ਕਿਹਾ ਉਹ ਵੀ ਬਹੁਤ ਚੰਗੀ ਬਣਾਉਂਦੇ ਮੈਂ ਪੁੱਛਾਂ? ਤੇ ਹੁਣ ਦੇਖ ਮੈਨੂੰ ਮਿਲਕ ਪਾਊਡਰ ਵਾਲੀ ਨਵੀਂ ਗੱਲ ਤੇਰੇ ਤੋਂ ਵੀ ਪਤਾ ਚੱਲੀ ਮੈਂ ਨੀ ਪਾਣਾ ਸੀ ਅਤੇ ਉਹ ਰੱਬੋ ਮੇਰੇ ਕੋਲ ਪਿਆ ਵੀ ਹੈਗਾ। ਤੇ ਮੈਂ ਹੁਣ ਪਾ ਲੈਣਾ ਹੈਗਾ ਤੇ ਵਧੀਆ ਆਈਸ ਕਰ੍ਰੀਮ ਬਣਾ ਲੈਣੀ ਹੈਗੇ
ਲੱਗੂਗੀ ਤੇ ਨਵਾਂ ਸਵਾਦ ਮਿਲੂਗਾ ਖਾਣ ਚ ਹੁਣ ਦੇਖ ਅਜੇ ਅਲੱਗ-ਅਲੱਗ ਤਰ੍ਹਾਂ ਤਰ੍ਹਾਂ ਦੀ ਬਣਾਈਏ ਤੇ ਸਾਨੂੰ ਬਣਾਣੀ ਵੀ ਆ ਜਾਂਦੀਆਂ ਨੇ ਤੇ ਅਸੀਂ ਖਾ ਵੀ ਲੈਂਦੇ ਨੇ ਵਧੀਆ
ਹਾਂ ਤੇ ਫੇਰ ਉਹ ਬਾਜ਼ਾਰ ਉਹ ਕੀ ਹੈਗਾ ਮਾੜੀ-ਮਾੜੀ ਕੁਛ ਹੁੰ ਹੈਗਾ ਨੀ ਮਨ ਵੀ ਨੀ ਭਰਦਾ ਹੈਗਾ ਤੇ ਘਰ ਦੀ ਚੀਜ਼ ਹੁੰਦੀ ਬਰਕ- ਵੀ ਜ਼ਿਆਦਾ ਹੁੰਦੀ ਹੈਗੀ ਪਤਾ ਨੀ ਕਿੰਨੀ ਖਾਈ ਜਾ ਖਾਈ ਜਾਵੇ ਲੱਗਦਾ ਅਸ ਤਾਂ ਤਿੰਨ ਚਾਰ ਵਾਰ ਖਾ ਸਕ- ਤੇ ਉਹ ਹੁੰਦਾ ਵੀ ਨੀਂ- ਵੀ ਨਹੀਂ ਐਵੇਂ ਲੱਗਦਾ ਅਸੀਂ ਗਲਤ ਚੀਜ਼ ਖਾ ਰਹੇ ਕਿਉਂਕਿ ਸਾਰੇ ਘਰ ਦੀਆਂ ਚੀਜ਼ਾਂ ਹੁੰਦੀਆਂ ਸਾਨੂੰ ਪਤਾ ਹੀ ਹੁੰਦਾ ਸੀ ਕੀ ਪਾਇਆ ਹੈਗਾ- ਉਵੇਂ ਗਰਮ ਨਹੀਂ ਖਾਇਆ ਤਾਂ ਠੰਡਾ ਖਾ ਲਿੱਤਾ ਮੌਸਮ ਅਨੁਸਾਰ ਹਾਂ-
ਹਾਂ ਸਹੀ ਗੱਲ ਹੈ ਤੇ ਨਾ ਬਾਹਰੋਂ ਤੋਂ ਚੰਗੀ ਘਰ ਦੀ ਲੱਗਦੀ- ਚਾਹੇ ਤੂੰ ਵੇਖ ਸਵਾਦ ਵੀ ਉਹਨਾਂ ਦੇ ਅਲੱਗ-ਅਲੱਗ ਹੁੰਦੇ ਨੇ
ਸਹੀ-ਸਹੀ ਨਹੀਂ-ਨਹੀਂ ਤੇ ਵਧੀਆ ਬਣੋਗੇ ਬਸ ਇਹੀਓ ਹੈਗਾ ਇੱਕੋ ਹੀ ਹੁੰਦਾ ਗ ਜਿਵੇਂ ਬਾਜਾਰ ਦੀ ਨਰਮ-ਨਰਮ ਹੁੰਦੀ ਹੈਗੀ ਨਾ ਉਵੇਂ ਦੇ ਬਣੇ ਨਾ ਤਾਂ ਹੀ ਉਹ ਚੰਗਾ ਲੱਗਦਾ! ਹੈਗਾ ਨਹੀਂ ਤਾਂ ਉਹਵੇਂ ਖਾ ਤਾਂ ਲੈਂਦੇ ਹੈਗੇ ਨੇ ਫ਼ਿਰ ਜ਼ਿਆਦਾ ਖੁਦ ਨੂੰ ਹੀ ਖਾੀ ਪੈਂਦੀ ਹੈਗੇ ਬੱਚਿਆਂ ਨੂੰ ਤਾਂ ਲੱਗਦੇ ਨਕਲੀ- ਉਹਨਾਂ ਨੂੰ ਲੱਗਦਾ ਹੈ ਕਿ ਬਣਾਇਆ ਹੈਗਾ। ਬਾਜ਼ਾਰੋਂ ਚੰਗੇ ਮਿਲਦਗੇ ਤੇ ਤਾਂ ਬਸ ਮੇਰਾ ਇਹੀਓ ਹੁੰਦਾ ਕਿ ਉਹ ਥੋੜ੍ਹੀ ਉਹਦੇ ਵਰਗੇ ਬਣੇ ਤਾਂਹਿਓ ਇਹਨਾਂ ਨੇ ਖਾਣੀ ਹੈਗੇ ਨੇ ਤਾਂ ਇਹਨਾਂ ਨੇ ਕੋ ਨੀ ਖਾਣੀ ਹੈਗੀ ਬੱਚਿਆਂ ਨੇ ਨਾ ਹਾਂ ਤੇ
ਬੱਚਿਆਂ ਨੂੰ ਤਾਂ ਨਾ ਬਾਹਰ ਦੀ ਚੀਜ਼ਾਂ ਹੀ ਪਸੰਦ ਨੇ
ਤੇਰੀ ਉਵੇਂ ਦੀ ਬਣ ਜਾਂਦੀ ਹੈਗੀ
ਹਾਂ ਹਾਂ ਬਿਲਕੁਲ ਤੇ ਬਾਜ਼ਾਰ ਵਰਗੀ ਨਹੀਂ ਬਣਦੀ ਪਰ ਹਾਂ ਪੰਜਾਹ ਕੁ ਪਰਸੈਂਟ ਤੇ ਬਣੀ ਜਾਂਦੀ ਹੈ ਵੀ
ਅੱਛਾ ਅੱਛਾ ਤੇ ਸਵਾਦ ਉਵੇਂ ਦਾ ਹੁੰਦਾ ਹੋਏਗਾ
ਹਾਂ ਪਰ ਯਾਰ ਮੈਨੂੰ ਤਾਂ ਨਾ ਬਾਜ਼ਾਰੋਂ ਤੋਂ ਜ਼ਿਆਦਾ ਚੰਗੀ ਨਾ ਮੈਨੂੰ ਘਰ ਦੀ
ਲੱਗਦੇ ਅੱਛਾ ਹਾਂ ਨਹੀਂ ਸਾਨੂੰ ਤਾਂ ਸਾਰਿਆਂ ਨੂੰ ਲੱਗਦੇ ਗ ਵੱਡਿਆਂ ਨੂੰ ਕਿਉਂਕਿ ਸਾਨੂੰ ਤਾਂ ਹੁਣ ਕੀਮਤ ਪਤਾ ਹੈ ਨਾ ਵਧ ਦੀ ਆ ਚੀਜ਼ਾਂ ਦੀ ਤੇ ਘਰੇਲੂ ਚੀਜ਼ਾਂ ਦੀ ਬੱਚਿਆਂ ਨੂੰ ਤਾਂ ਲੱਗਦਾ ਹੈਗਾ ਨਾ ਕਿ ਇਹ ਨਕਲੀ ਹੈਗੀ ਇਹ ਕੋ ਨੀ ਤੀ ਬ ਹੈਗੀ ਗੀ ਉਹਨਾਂ ਨੂੰ ਲੱਗਦਾ ਬਜ਼ਾਰ ਲਈ ਅਸਰੀ ਆਈਸ ਕਰ੍ਰੀਮ ਹੈਗੀ ਆ ਤਾਂ ਘਰ ਵਾਲੀ ਨਿਕਲੀ ਹੈਗੀ ਏ। ਤੇ ਇਸ ਵਾਸਤੇ ਕੋਸ਼ਿਸ਼ ਜੇ ਉਹਨਾ ਨੂੰ ਖਵਾਣੀ ਹੈਗੀ ਏ ਨਾ ਤੇ ਉਹਦੀ ਦੇਖਣ ਚ ਤੇ ਸੁਵਾਦ ਚ ਤੇ ਉਹ ਉਹ ਜ਼ਿਆਦਾ ਤੋਂ ਜ਼ਿਆਦਾ ਨਾ ਉਵੇਂ ਦਿ ਹੋਨੀ ਚਾਹੀਦੀ ਏ ਤਾਂ ਉਹਨਾਂ ਨੇ ਤਾਂ ਮੂੰਹ ਵਿੱਚ ਪਾਣੀ ਤੇ ਖਾਣੀ ਹੈਗੇ ਉਹਨਾਂ ਨੂੰ ਬੁਲਾਣਾ ਕੋਈ ਆਸਾਨ
ਹੋਰ ਯਾਰ ਐੱਸਕਰੀਮ ਤੇ ਪਤਾ ਕੀ ਘਰ ਚ ਬਣਾਵਾਂਗੇ ਨਾ ਵਧੀਆ ਬਣਨਗੀ ਵੇਖੀ ਤੂੰ ਤੇ ਨਾ ਸਾਨੂੰ ਇਹ ਟੈਸ਼ਨ ਆ ਵੀ ਆਪਾਂ ਬਿਮਾਰ ਪੈ ਜਾਣਾ ਇਨਫੈਕਸ਼ਨ ਹੋ ਜਾਣੀਆਂ ਨੇ ਬੱਚਿਆਂ ਨੂੰ ਅ ਸ਼ੁੱਧ ਚੀਜ਼ ਤੇ ਸ਼ੁੱਧ ਹੀ ਜਿਵੇਂ ਆਪਣੇ ਘਰ ਦੀ
ਅੱਜ ਕੱਲ ਤਾਂ ਦੁੱਧ ਵੀ ਨਕਲੀ ਆ ਰਹੇ ਹੈਗੇ ਨੇ ਦਸ ਡਿਟਰਜੈਂਟਾਂ ਦੇ ਬਣਾਏ ਸਰਫ ਨਾਲ ਦੁੱਧ ਬਣਾ ਰਹੇ ਨੇ ਹੋਰ ਕੋਈ ਗੱਲ ਰਹਿ ਗਈ ਹੈਗੀ ਹਾਂ ਤੇ ਕਰੀਮਾਂ ਚ ਵੀ ਕਹਿੰਦੇ ਹੈਗੇ ਨੇ ਕਿ ਆਈਸ ਕਰ੍ਰੀਮ ਵੀ ਰਿਫਾਈੰਡ ਓਇਲ ਨਾਲ ਬਣਦੀਆਂ ਹੈਗੀਆਂ ਨੇ ਕਈਆਂ ਜਿਨ੍ਹਾਂ 'ਤੇ ਐਵੇਂ ਲਿਖਿਆ ਹੁੰਦਾ ਨਾ ਡੈਜ਼ਰਟ ਲਿਖਿਆ ਹੁੰਦਾ ਉਹ ਨਹੀਂ ਹੁੰਦੀ ਆਈਸ ਕਰ੍ਰੀਮ ਜਿੰਨਾ ਤੇ ਲਿਖਿਆ ਹੋਏਗਾ ਨਾ ਕਿ ਮਿਲਕ ਆਲੀ ਹੈਗੀ ਆ ਉਹ ਦੁੱਧ ਵਾਲੀ ਆਈਸ ਕਰ੍ਰੀਮ ਹੁੰਦੀ ਹੈ ਤਾਂ ਸਾਨੂੰ ਧਿਆਨ ਨਾਲ ਬਜ਼ਾਰੋਂ ਵੀ ਲਈਏ ਤਾਂ ਪੜ੍ਹਨਾ ਚਾਹੀਦਾ ਹੈਗਾ ਕਿ ਅਸੀਂ ਉਹ ਡਜੈਰਟ ਵਾਲੀ ਨਾ ਚੁੱਕ ਕੇ ਲਿਆਈਏ ਉਹ ਤਾਂ ਤੇਲ ਨਾਲ ਹੀ ਬਣੀ ਹੁੰਦੀ ਗੇ ਤੇਲ ਨੂੰ ਵਾਰ ਵਾਰ ਵਾਰ ਵਾਰ ਕੋਟ ਕੇ ਨਾ ਤੇ ਉਹ ਚਿੱਟੀ ਹੋ ਜਾਂਦੀ ਆਈਸ ਕਰ੍ਰੀਮ ਵ ਬਣ ਜਾਂਦੀ ਹੈ ਤੇ ਇਸ ਵਾਸਤੇ ਬਹੁਤ ਧਿਆਨ ਨਾਲ ਪੜ੍ਹਨਾ ਚਾਹੀਦਾ ਕੀ ਲਿਖਿਆ ਹੋਇਆ ਹੈ ਹਾਂ ਨਹੀਂ ਤਾਂ ਕਿਉਂਕਿ ਸਵਾਦ ਤਾਂ ਫਿਰ ਸਵਾਦ ਹੀ ਲੱਗਦਾ ਹੈਗਾ ਕਿੰਨੇ ਦੇਖਣਾ ਕਿੰਨੇ ਪੜ੍ਹਨਾ ਇੰਨੇ ਬਰੀਕ ਬਰੀਕ ਅਕਸ਼ਰ ਲਿਖੇ ਹੁੰਦੇ ਹੈਗੇ ਨੇ ਤੇ ਉਹ ਤਾਂ ਓਇ ਨੀ ਸਿੱਖਦੇ ਹੈਗੇ ਤੇ ਬਸ ਖਾਣ ਵਿੱਚ ਇੰਟਰਸਟ ਹੁੰਦਾ ਪਿਘਲ ਜਾਏਗੀ ਇਸ ਵਾਸਤੇ ਪਹਿਲੇ ਉਹ ਨਾ ਹਾਂ ਉਹਨੂੰ ਪਹਿਲੀ ਪੜ੍ਹ ਕੇ ਜਾਓ ਘਰੋਂ ਚੈੱਕ ਕਰਕੇ ਜਾਓ ਉ ਉੱਥੇ ਤਾਂ ਕੋਈ ਨੀ ਇੰਨਾ ਟਾਈਮ ਹੁੰਦਾ ਡੱਬੀ ਤੇ ਦੇਖਣ ਦਾ ਨਾ ਕਿ ਕਿਹੜੀ ਅਸਲੀ ਹੈਗੀ ਕਿਹੜੀ ਮਿਲਕ ਕਾਲੀ ਆਈਸ ਕਰ੍ਰੀਮ ਹੈਗੀ ਆ ਸਾਨੂੰ ਧਿਆਨ ਰੱਖਣਾ ਚਾਹੀਦਾ
ਹਾਂ ਚੱਲ ਤੂੰ ਬਣਾਈ ਫਿਰ ਮੈਨੂੰ ਫੋਨ ਕਰੀ ਮੈਂ ਤਾਂ ਖਾਣ ਆਵਾਂਗੀ ਪੱਕਾ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਠੀਕ ਹੈ ਬਣਾ ਲਾ ਚੰਗਾ